ਸਤਿ ਸ੍ਰੀ ਅਕਾਲ ਜੀ
ਔਰ ਕਿ ਹਾਲ ਨੇ
ਕੀ ਹਾਲ ਹੈ
ਬਸ ਵਧੀਆ ਵਧੀਆ
ਵਧੀਆ ਤੁਸੀ ਸੁਣਾਓ
ਬੱਸ ਵਧੀਆ ਔਰ ਕਿ ਹਾਲ ਨੇ ਕਿਦਰ
ਵਧੀਆ ਤੁਸੀ ਸੁਣਾਓ
ਬਸ ਬੈਠੇ ਸੀ ਮੈਂ ਕਿਹਾ ਚਲੋ ਯਾਦ ਕਰੀਏ ਮੈਂ ਕਿਹਾ ਚਲੋ ਯਾਦ ਹੀ ਕਰ ਲਾ ਮੈਂ ਉਹ ਸਭ ਵਧੀਆ ਵਧੀਆ ਹੋਰ ਸਭ ਵਧੀਆ ਮੈ ਕਹਿਆ ਬੜੇ ਦਿਨ ਹੋਗੇ ਗੱਲ ਮੈ ਹੋਈ ਚਲੋ ਮੈ ਕਹਿਆ ਆਜ ਗੱਲ ਕਰੀਏ
ਅੱਛਾ ਬੱਚੇ ਠੀਕ ਆ-
ਹੋਰ
ਸਭ ਵਧੀਆ ਹੋਰ ਤੁਸੀਂ ਸੁਣਾਓ ਕੀ ਕਰਦੇ ਸੀ, ਕੀ ਬਣਾ ਲਿਆ
ਸਬਜ਼ੀ ਬਣਾਈਏ
ਕੀ ਬਣਾਇਆ ਅੱਜ
ਸਬਜ਼ੀਆਂ ਵਿੱਚ ਮੈਂ ਬਣਾਇਆ ਹੈ ਦਾਲ ਚੌਲ
ਅਰੇ ਵਾਹ ਕਿਆ ਬਾਤ ਹੈ ਕਿਵੇਂ ਬਣਾਉਂਦੇ ਹੋ ਦਾਲ ਤੁਸੀਂ ਮਸਾਲੇ ਸਾਰੇ ਪਾ ਕੇ ਵੇਚੇ ਜਾਂ ਫਿਰ ਵੱਖਰਾ ਤੜਕਾ ਤੁੜਕਾ ਲਗਾ ਕੇ
ਕਦੀ ਇਹਦੇ ਵਿਚ ਪਾ ਦੇਣੀ ਹਾਂ ਕਈ ਵਾਰ ਅਲੱਗ ਫਰਾਈ ਕਰ ਲੈਂਣੀ ਹਾਂ ਜਿਵੇਂ ਜਲਦੀ ਆਉਂਦੀ ਦੇ ਵਿੱਚੇ ਪਾ ਦਿੰਦੇ ਹਾਂ ਲੇਟ ਆਉਣੇ ਆ ਤੇ
ਹੋਰ ਸੁਣਾਓ ਤੇ ਬਣਾਓ ਪ੍ਰੋਗਰਾਮ ਹਿੱਲ ਸਟੇਸ਼ਨ ਜਾਣ ਦਾ
ਚੱਲਾਂਗੇ
ਬਣਾਓ ਬਣਾਓ ਪ੍ਰੋਗਰਾਮ
ਛੁਟ ਪੁਟ ਅਜ ਛੁੱਟੀਆਂ ਵੱਧਦੀ ਹੋਈਆਂ
ਅੱਛਾ ਅੱਛਾ
ਹਮ
ਹੋਰ ਸੁਣਾਓ।
ਹ ਬਸ ਵਧੀਆ, ਸਭ ਵਧੀਆ ਚੱਲ ਰਿਹਾ। ਬਸ ਸਫਾਈਆਂ ਕਰਕੇ ਅੱਟੇ ਸੋਨ
ਪੁੱਛ ਰਿਯਾ ਬੱਚਿਆਂ ਨੂੰ, ਪਰ ਹੁਣ ਨਾ ਅ ਗਰਮੀ ਇੰਨੀ ਹੋ ਜਾਂਦੀ ਏ। ਫੇਰ ਦਿਲ ਨੀ ਕਰਦਾ ਦੁਪਹਿਰ ਦੇ ਟਾਈਮ ਵੀ ਕਿੱਥੇ ਨ ਲ ਨੂੰ ਬਸ ਉਹੀ ਹੋ ਹੈ ਨਾ ਫੇਰ ਜੀਅ ਨਹੀਂ ਕਰਦਾ, ਜਾਣ ਫਿਰ
ਹਮ। ਕਿੱਧਰ ਵੀ ਨੀ ਆ
ਕਿੱਥੇ ਵੀ ਨੀ ਜਾ ਹੁੰਦਾ, ਕੀ ਕਰੀਏ ਧੁੱਪ ਇੰਨੀ ਹੋ ਜਾਂਦੀ ਏ, ਸਵੇਰੇ ਉਠ ਧ ਆਪਣਾ ਮੋੜ ਬਣਾਉਂਦਾ ਦੇ ਬੱਚੇ ਮੰਮੀ ਅੱਜ ਪਾਰਕ -ਪੂਰਕ ਇੱਥੇ ਪਿਕਨਿਕ ਮਨਾਉਣ ਚੱਲਨੇਆ, ਤੇ ਉਹ ਬੱਸ ਉਈ ਹੋਈ ਹੈ ਨਾ ਫਿਰ ਦੁਪਹਿਰੇ ਧੁੱਪ ਹੋ ਜਾਂਦੀ ਏ ਫੇਰ, ਜਾ ਨੀ ਹੁੰਦਾ ਬੱਚਿਆਂ ਨਾਲ, ਬਸ ਐ ਦਿੱਕਤ ਹੋ ਜਾਂਦੀ ਹੈ। ਫੇਰ ਉ ਸ਼ਾਮ ਹੋ ਜਾਂਦੀ ਫੇਰ, ਅਸੀਂ ਕਹਿੰਦੇ ਹਾਂ ਸ਼ਾਮ ਹੋ ਗਈ। ਚੱਲ ਹੁਣ ਬੱਚੇ ਆਰਾਮ ਨਾਲ ਹੋਣ ਬੈਠਣ ਬਸ ਐ ਹੋ ਜਾਂਦਾ
ਗਰਮੀ ਹੈ ਨਾ, ਗਰਮੀ ਚੱਕਰ ਨਿਕਲਣਾ ਵੀ ਨਹੀਂ ਹੋ ਪਾ ਰਿਹਾ ਕਿੱਦਰ।
ਹਮ, ਸ਼ਾਮੀ ਫੇਰ ਜਾ ਨੀ ਹੁੰਦਾ। ਦਾ ਹੋਰ
ਅਸੀਂ ਆਪ ਗਏ ਸੀ, ਕਿਤੇ ਘੁੰਮ ਗਿਆ ਘਰ ਹੀ ਬੈਠੇ ਲੈਆ ਸ਼ੋਪਿੰਗ ਤਾਂ ਕੀਤੀ ਥੋੜ੍ਹੀ ਜਿਹੀ, ਜ਼ਿਆਦਾ ਨਹੀਂ। ਥੋੜ੍ਹੀ ਬਹੁਤ ਕੀਤੀ ਹੈ। ਅ ਘੁੰਮਣਾ ਨੀ ਹੋ ਪਾਇਆ ਕਿਤੇ।
ਤੇ ਨਹੀਂ ਜਾਦੇ
ਗਰਮੀ ਬਹੁਤ ਸੀ ਨਾ, ਘਰ ਹੀ ਬੈਠੇ ਰਿਹੈਂ।
ਓ ਇੱਥੇ ਨਹੀਂ ਜਾ ਹੁੰਦਾ, ਕੀ ਕਰੀਏ? ਹੋਰ ਸੁਣਾਓ, ਕੋਈ ਸੂਟ- ਸਾਟ ਨੀ ਲੈ ਕੇ ਆਏ, ਕੋਈ ਨਵਾ।
ਨਵਾਂ ਕੀ, ਉਹ ਮਿਰਰ ਦਾ ਚੱਲ ਰਿਹਾ ਸੀ, ਦੋ ਸੂਟ ਰੈਡੀਮੇਡ ਲੈ ਕੇਈ ਮਿਰਲ ਵਾਲੇ।
ਅੱਛਾ
ਦੋ ਲੈ ਕੇ ਆਈਆਂ ਬਾਕੀ ਦੋ ਤਿੰਨ ਪੀਸ ਦੇਖ ਲਏ ਅਸੀਂ ਚੋਪੜ ਤੋਂ ਗਈ ਸੀ ਇੱਕ ਦਿਨ ਗਈ ਸੀ ਤੇ ਤੇ ਫਿਰ ਘੁੰਮਦੇ ਫਿਰਦੇ ਮੈਂ ਕਿਹਾ ਚੱਲ ਨਿਕਲ ਜਾਣਾ ਧੁੱਪ ਐਨੀ ਤੇਜ਼ ਸੀ
ਹੂੰ ਹੂੰ ਹੂੰ
ਚਪਲ ਲੈਣੀ ਸੀ
ਅੱਛਾ ਕਿਸ ਤਰੀਕੇ ਦੀ ਪਾਂਦੇ ਹੋ ਤੁਸੀਂ ਸਲੀਪਰ ਬੰਦ ਪਾਂਦੇ ਹੋਵੋਗੇ ਅੰਦਰੋਂ ਅੱਗੋਂ ਹਾਂ ਉਹੀ ਤੇ ਬੈਲੀ ਟਾਈਪ
ਹੂੰ ਪਰ ਕਾਫੀ ਚੱਲ ਗਈ ਸੀ ਮੈਂ ਕਿਹਾ ਚੱਲ ਉਵੇਂ ਤਾਂ ਕੁਝ ਚੀਜ਼ ਮਿਲ ਜਾ
ਹਾਂ ਉਹੀ ਹੈ ਨਾ ਚੀਜ਼ ਇੱਕ ਵਾਰ ਮਿਲਦੀ ਹੈ ਦੁਆਰਾ ਕਿੱਥੇ ਮਿਲ ਹੁੰਦਾ ਦੁਆਾਰਾ ਨੀ ਮਿਲਦੀਆਂ ਚੀਜ਼ਾਂ ਹੁਣ ਬਜ਼ਾਰ ਜਾਓ ਓਨੇ ਇੱਕ ਸੂਟ ਮਿਲ ਜਾਏਗਾ ਬੜਾ ਸੋਹਣਾ ਦੁਬਾਰਾ ਵੇਖਣ ਜਾਓ ਨਾ ਸੂਟ ਤੇ ਉਹ ਉਸ ਚੀਜ਼ ਦਾ ਨਹੀਂ ਮਿਲਦਾ ਫਿਰ ਉਸ ਸਾਲ ਤਾਂ ਮਿਲਦਾ ਵੀ ਨੀ
ਹੂੰ ਹੂੰ ਕੋਟਨ ਦੇ ਸੀ ਮਿਲ ਗਏ
ਆਹੋ ਉਹ ਤੇ ਫੇਰ ਹੈ ਹੀ ਆ ਕੋਟਨ ਦੇ ਪਾਏ ਜਾਂਦੇ ਐੇ ਗਰਮੀਆਂ ਉਹੀ ਪਾਏ ਜਾਂਦੇ ਨੇ ਜੀ
ਗਰਮੀ ਹੈ ਨਾ ਗਰਮੀ ਫ਼ਿਰ ਕੋੋਟਨ ਨੀ ਅੱਛਾ ਲੱਗਦਾ ਬਸ ਵਧੀਆ ਸਭ ਵਧੀਆ ਚੱਲਦਾ
ਬਸ ਦੇਖਦੇ ਪਿਆ ਹੁਣ ਬੱਚਿਆਂ ਨੂੰ ਕਿੱਥੇ ਲੈ ਕੇ ਜਾਈਏ ਕਿੱਥੇ ਕਮਾ ਕੇ ਲਿਆਈਏ ਹੁਣ ਉਹ ਮੈਡਮਾ ਦੇਖੋ ਨਾ ਹੋਲੀਡੇ ਵਰਕ ਤੇ ਦਿੰਦੀ ਹੈ ਮੈਂ ਕਿਹਾ ਉਸਨ ਮੈਂ ਕਿਹਾ ਬੱਚ ਚ ਮੈਂ ਤੁਹਾਨੂੰ ਕੰਮ ਨੀ ਮਿਲਿਆ ਹੋਲੀਡੇ ਮੈਂ ਕਿਹਾ ਸਾਨੂੰ ਮਾਵਾਂ ਨੂੰ ਮਿਲਿਆ ਕੰਮ ਹੋਲੀਡੇ ਦਾ ਸਾਨੂੰ ਬਹਿ ਕੇ ਕਰਨੇ ਆ ਕੰਮ
ਥੋੜੀ ਮਿਲਦਾ ਨਾ ਕੰਮ ਉਹੀ ਉਹ ਬੱਚੇ ਹੁੰਦੇ ਆ, ਕਹਿੰਦੇ ਮੰਮੀ ਇਓ ਟਾਈਮ ਹੁੰਦੈ, ਅਸੀਂ ਕੋ ਜਾਣਾ ਹੁੰਦੈ, ਘੁੰਮਣਾ- ਫਿਰਨਾ ਹੁੰਦੈ।
ਹਮ ਨਹੀਂ ਵਸ ਵਕਤ ਮਿਲਦਾ ਹੀ ਏ, ਸਮਰ ਸਮਰ ਵੇਕੇਸ਼ਨ ਦਾ ਵਕਤ ੱਟ ਮਿਲਦਾ
ਕੰਮ ਨੀ ਦੇਣਾ? ਬੱਚੇ ਦੋ ਜਾਣਾ ਹੁੰਦਾ ਬੱਚਿਆਂ ਨੇ, ਨਾਨ ਕੇ ਫਿਰਨਾ ਹੋਣਾ ਉਹ ਬ ਪਛੇ ਇੱਕ -ਪਾਸੇ ਕੰਮਣ ਲੱਗੇ ਰਹਿ ਜਾਂਦੇ ਨੇ
ਹਮ ਲੀਵ ਤ ਬਧ ਬਚ ਉਹ ਛੋਟੇ ਜ ਲਿਵ ਵਧ ਗਏ ਨਾ ਬੱਚਿਆਂ ਦੇ ਤੇ ਫਿਰਰਬਾਦ ਫਿਰ ਹੁੰਦਾ ਬੱਚਾ ਪੁਲ ਪੁੁਲਾਣਾ ਜਾਏ ਪਰ ਦੇਣਾ ਵੀ ਜ਼ਰੂਰੀ ਹੈ ਬੱਚਿਆਂ ਨੂੰ ਬੱਚੇ ਭੁੱਲ ਜਾਂਦੇ ਨੀ, ਪੜ੍ਹਨ ਤੇ ਵਾਰ ਕੋ ਦਿੰਦੇ ਤਾਂ ਬੱਚਾ ਵੀ ਯਾਦ ਕਰ ਥੋੜ੍ਹਾ ਟਾਈਮ ਕੱਡਕੇ
ਉਹ ਉਹੀ ਤੇੇ ਉਹੀ ਤੇੇ
ਉਹ ਵੀ ਜ਼ਰੂਰੀ ਐ।
ਹੋਰ ਸੁਣਾਓ?
ਘਾਰ ਸਭ ਵਧੀਆ?
ਹੋਰ, ਬਸ ਹੁਨ ਬੈਠੇ ਆ, ਦੇਖਨੇ ਹੁਨ ਥੋੜੀ ਸ਼ਾਮ ਹੋਏ ਤੇ ਬੱਚਿਆਂ ਨੂੰ ਲੈ ਕੇ ਜਾਵਾਂਗੇ। ਕਿਤੇ ਘੁਮਾ ਲਿਆਵਾਂਗੇ ਬੱਚਿਆਂ ਨੂੰ। ਉਹ ਨਾ ਗਲਾ ਹੀ ਖਰਾਬ ਹੋ ਗਿਆ ਮੇਰਾ, ਉਹ ਥੋੜਾ ਖਾਇਆ। ਇਮਲੀ -ਉਮਲੀ ਆਲੀ ਕੋਈ ਖਾ ਲਓ ਨਾ, ਕੋਈ ਚੀਜ਼।
ਹਮ, ਹਮ, ਹਮ ਅਸੀਂ ਇਮਲੀ ਤੇ ਕੁਛ ਖਾ ਲਿਆ ਇਮਲੀ ਵਾਲਾ। ਸਾਂਬਰ- ਸੁੰਬਰ ਖਾ ਲਿਤਾ ਹੋਨੇ ਇਮਲੀ ਵਾਲਾ, ਡੋਸਾ
ਹੋਰ ਓਈ ਤੇ ਏ, ਬਸ ਸਾਂਬਰ ਸੁੁੰਬਰ ਖਾ ਖਾ ਲਿਆ। ਉਹ ਗਲਾ ਖ਼ਰਾਬ ਹੋ ਗਿਆ ਸਾਡਾ, ਘੱਟ ਖਾਈਦੈ ਘੱਟ ਖਾਈ ਦਾ ਹੁੰਦਾ ਨਾ ਉਹੀ ਤੇ।
ਮਿਰਚ ਵਗੈਰਾ ਘੱਟ ਖਾਂਦੇ ਓ?
ਹਾਂ, ਮਿਰਚਾਂ ਘੱਟ ਖਾਈਦਾ ਨਾ।
ਹਮ-ਹਮ।
ਹੋਰ। ਹੋਰ ਸੁਣਾਓ, ਤੁਸੀਂ ਕੀ ਹਾਲ ਥੋੜਾ? ਬਨਾਓ ਪ੍ਰੋਗਰਾਮ ਫਿਰ, ਇਕੱਠਿਆ ਕਿਤੇ ਘੁੰਮਣ ਦਾ ਕਿਤੇ ਗੁਰਦੁਆਰੇ ਸਾਹਿਬ ਚਲੇ ਜਾਂਨੇ ਆਂ।
ਹਮ।
ਕਿਤੇ ਹੋਰ ਘੁੰਮ ਆਨੇ ਆਂ, ਬੱਚਿਆਂ ਨੂੰ ਲੈ ਜਾਂਨੇ ਆਂ ਕਿੱਥੇ।
ਬੱਚਾ ਦਿਲ ਤੇ ਹੈ। ਛੁੱਟਿਆ ਵੱਧ ਗਈ, ਬੱਚੇ ਕਿੰਦੇ ਅਸੀਂ ਜਾਣਾ ਹੈ ਕਿੱਥੇ? ਕਿੱਥੇ ਲੈ ਕੇ ਜਾਈਏ ਗਰਮੀ ਬਹੁਤ ਹੈ। ਗਰਮੀ ਦੇ ਵਜ ਨਾਲ ਸਾਰਾ
ਬੱਚਿਆਂ ਨੂੰ। ਗਰਮੀ ਤਾਂ ਬਸ ਉਹ ਤੇੇ ਗਰਮੀ ਤੇ ਬਸ ਰੱਜ ਕੇ ਗਰਮੀ ਹੋਈ ਦੀ ਹੈ। ਐਜ ਹੋਈ ਜਿਵੇਂ ਦੁਬਾਰਾ ਪੈਨੀ ਈ ਨੀਂ ਗਰਮੀ ਹੁਣ। ਇੱਕੋ ਵਾਰੀ ਪੈਣੀ ਸਾਰੀ, ਇੰਜ ਹੋਈ ਪਈ ਹੈ।
ਰਹੇਗੀ-ਰਹੇਗੀ। ਮਈ ਨਿਕਲ ਗਿਆ, ਜੂਨ ਹੈਗੀ ਜੂਨ ਵੀੇ ਪੂਰੇ ਜੂਨ ਕੇ ਵੀ ਨਿਕਲਦੀ।
ਤੇ। ਕੱਪੜੇ ਵੀ ਨੀ ਪਾਏ ਜਾਂਦੇ ਜੇ, ਫਿਰ ਕਿਤੇ ਜਾਣ ਹਾਂ, ਕਿਤੇ ਜਾ ਉਹ ਨਾ ਫਿਰ ਹੋਰ ਕੱਪੜੇ ਵੀ ਨੀ ਪਾ ਹੁੰਦੇ, ਦੇਖਦੇ ਹੁਣ ਬੱਚਿਆਂ ਨੂੰ ਕਿੱਥੇ ਲੈ ਕੇ ਜਾਂਦੇ ਕੋਈ ਕਰ ਜਾਣਾ ਤੇ ਹੈ ਬੱਚਿਆਂ ਨੇ।
ਲੋਕੀ ਵਿਆਹ ਢੰਗ ਮਈ, ਜੂਨ ਪਤਾ ਕਿਵੇਂ ਕਰਦੇ ਨੇ।
ਬੜਾ ਬੁਰਾ, ਬੜੀ ਗਰਮੀ ਨਾਲ ਤੇ ਹੋਰ ਗਰਮੀ ਚ ਤਾਂ ਬੜਾ ਹੀ ਬੁਰਾ ਹਾਲ ਹੋ ਜਾਂਦਾ।
ਹਮ।
ਸਕਦਾ। ਨ ਬੰਦਾ ਪਾ ਸਕ
ਤਾਂ ਸਕਦਾ, ਬਿਲਕੁਲ ਇਹ ਨਹੀਂ ਏ ਤੇ ਹੈ ਹੀ ਏ।
ਮਤਲਬ ਗਰਮੀ ਚ ਹੀ ਮਰ ਜਾਏ, ਉਹਨ ਮੋਟੇ ਉਹ ਮਰ ਦੇ ਮਾੜੇ ਜਿ ਹੋਣ ਜਿਹੜੇ ਨਵੇਂ ਸੂਟ ਜਿਵੇਂ ਨਾ, ਹੁਣ ਤੇ ਉਹਨਾਂ ਨੂੰ ਅਸਤਰ ਲਾਈ ਦਾ ਨਾ। ਉਹ ਓਹਨਾ ਨੂ ਅਸਤਰ ਆਲੇ ਸ ਆਓ ਥੋ ਓ ਤੇ ਦਿਲ ਕਾਹਲਾ ਪੈ ਜਾਂਦਾ ਵੈ। ਲਾ ਕੇ ਪਰੇ ਸੱਟੀ ਦਾ ਵੇ ਸੂਟ, ਹੋਰ ਦਿਲ ਕਾਲਾ ਪੈ ਜਾਂਦਾ, ਸੂਟ ਹੀ ਨੀ ਪਾਏ ਜਾਂਦੇ ਅਸ ਤਰਲੇ
ਹੋਰ ਕੁਛ ਖਰੀਦੇ ਨੀ?
ਕੀ ਖਰੀਦੀਏ ਹੁਣ, ਤ ਕਹਿ ਤੇ ਰਹੀ ਧੁੱਪੇ ਜਾਣ ਜੀ ਨਹੀ ਕਰਦਾ, ਸ਼ਾਮੀ ਜਾਓ ਤੇ ਫੇਰ ਐ ਹੁਂਦਾ ਹੁਣ ਰਾਤ ਪੈਂਦੀ ਪੀ ਏ। ਕੀ ਜਾਵਾਂਗੇ, ਬਸ ਇਹ ਹੋ ਜਾਂਦਾ ਵੈ। ਬਸ ਹੁਣ ਕੀ ਕਰੀਏ?
ਬਸ ਉਹ ਗਰਮੀ ਆ ਨਾ ਸਾਰਾ
ਹੂੰ ਗਰਮੀ ਜਾਣ ਦਾ ਜੀ ਨੀ ਕਰਦਾ ਨਾ। ਉਹੀ ਤੇ ਕਿੱਥੇ ਜਾਵੇ? ਹੁਣ ਸਾਰੇ ਕਹਿੰਦੇ ਸਾਡੇ ਵੱਲ ਆ ਜਾਓ, ਸਾਡੇ ਵੱਲ ਆਓ ਅ ਆਜੋ ਸਾਰੇ ਦਿਹਾੜੀ ਲਾਜੋ ਆਕੇ। ਜੋ ਆਜੋ ਬਸ ਹੁਣ ਐ ਕਿ ਕਿੱਥੇ ਜਾਏ? ਕੀ ਕਰੀਏ ਕਿਵੇਂ ਜਾਈਏ?
ਹੂੰ, ਫਿਰ ਬੱਚੇ ਛੋਟੇ ਵੀ ਨਿਕਲਣ ਦਾ ਮਨ ਵੀ ਨੀ ਕਰਦਾ।
ਤਾ ਕਦੇ ਬਿਲਕੁਲ ਵੀ ਨੀ ਨਿਕਲ ਸਕਦੇ ਨਾ।
ਹੂੰ।
ਓਰ। ਸੁਣਦੇ ਨੀ ਨਾ ਸ਼ੋਪਿੰਗ- ਸ਼ੂਪਿੰਗ ਕਰਨੀ ਏ। ਥੋੜੇ ਬਹੁ ਕੱਪੜੇ- ਕੁਪੜੇ ਲਿਆਦੇਆ ਕਰਨੇ ਆ। ਬੱਚਿਆਂ ਆਸਤੇ। ਹੁਣ ਮੈਂ ਕਹਿੰਦੀ ਵੀ ਕੀ ਕਰੀਏ, ਜਾਈਏ ਨਾ ਜਾਈਏ?
ਹੂਅ ਸ਼ਾਮ ਵੇਲੇ ਨਿਕਲ ਜਿਆ ਕਰੋ ਨਾ।
ਉਹ ਹੀ ਤੇ ਹੋਂਦੇ। ਕੋਕੀ ਹੁੰਦਾ ਵਾ।
ਓਦਰ ਦਾ ਮੌਸਮ ਸਹੀ ਹੋਣਾ।
ਕਿੱਥੇ? ਗਰਮੀ ਇੰਨੀ ਹੋਈ ਪਈ ਏ, ਬੜਾ ਜਿਆਦਾ, ਬੜੀ ਜਿਆਦਾ ਗਰਮੀ।
ਪੁਛੋ?
ਹੋਰ, ਰਾਤ ਕੱਲ ਬਾਰਿਸ਼ ਹੋਈ ਐ ਬੜੀ। ਤੇਜ਼ ਬੜੀ ਜ਼ਬਰਦਸਤ। ਬਾਰਿਸ਼ ਹੋਈ ਹੈ ਰਾਤੀ। ਪਰ ਹੁਣ ਧੁੱਪ ਉਜੀਂ ਸੜੀ ਭੱਖੀ ਧੁੱਪ ਹੋਈ ਪੀ ਜੇ ਉਹੀਓ ਧੁੱਪ ਹੋ ਦੀ ਇੰਨੀ ਜ਼ਿਆਦਾ ਬੜੀ ਜ਼ਿਆਦਾ ਧੁੱਪ ਹੋਈ‌ ਦੀ ਹੁਨ। ਰਾਤੀ ਇੰਨਾ ਸੋਹਣਾ ਮੌਸਮ ਹੋ ਗਿਆ ਸੀ। ਰਾਤੀ ਸਾਢੇ ਦਸ ਵਜੇ ਮੀਂਹ ਆਇਆ। ਮੀਂਹ ਆਣਾ ਸ਼ੁਰੂ ਹੋਇਆ ਸਾਢੇ ਦਸ ਉਹੀਓ ਫੇਰ ਆਪਣਾ ਦੋ ਵਜੇ ਤੱਕ ਮੀਂਹ ਆਉਂਦਾ ਰਿਹਾ। ਇੰਨਾ ਸੋਹਣਾ ਮੌਸਮ ਹੋ ਗਿਆ ਰਾਤੀ ਇੰਨੀ ਠੰਡੀ ਹਵਾ ਚੱਲਦੀ ਪਈ ਸੀ। ਲਾਈਟ ਵੀ ਚਲੀ ਗਈ ਤੇ, ਸਾਨੂੰ ਇਨਾ ਮਹਿਸੂਸ ਨਹੀਂ ਹੋਇਆ ਪਰ, ਇੰਨਾ ਅੱਛਾ ਲੱਗ ਰਿਹਾ ਸੀ। ਮਤਲਬ ਮਜ਼ਾ ਆ ਰਿਹਾ ਸੀ। ਸੋ਼ਦਿਆਂ ਵੀ ਨ ਅੱਛੀ ਨੀਂਦ ਆ ਰਹੀ ਸੀ ਤੇ ਜਿਵੇਂ ਥੋੜੀ ਜਿਹੀ ਹੁਮਸ ਹੋ ਗਈ ਨਾ ਹੀ ਮਤਲਬ ਬੰਦ ਹੋਇਆ ਮੀਂਹ ਤੇ ਥੋੜੀ ਬਸ ਹੋਣ ਦੀ ਹੁਮਸ ਜੀ ਹੋ ਗਈ ਐ। ਹੋਰਅ ਹੋਈ ਫਰ- ਖਰਾ ਹੁਣ ਇਓ ਚੀਜ਼ਾਂ ਤੇ ਖ਼ਰਾਬ ਕਰਦੀਆਂ ਨੇ। ਕਦੀ ਠੰਡ ਤੇ, ਕਦੀ ਗਰਮ ਤੇ ਕਦੀ ਠੰਡ ਕਦੇ ਗਰਮ।
ਹਾਂ ਮੌਸਮ ਵੀ ਥੋੜਾ ਇੰਝ ਏ ਨਾ, ਗਰਮੀ ਦਾ ਜ਼ਿਆਦਾ ਈ ਗਰਮੀ ਪੈ ਰਹੀ ਐ।
ਕਈ ਕਹਿਦੇ ਗਰਮੀ ਨੀ ਪੈਨੀ, ਕਈ ਕਹਿਦੇ ਗਰਮੀ ਪੈਦੀ ਬੜੀ ਏ ਸਰਦੀਆਂ ਬੜੀਆਂ ਪੈਦੀਆਂ। ਠੰਡ ਵੀ ਉਨੀਆ ਤੇ, ਗਰਮੀਆਂ ਵੀ ਉਨੀਆ। ਤਾ ਹੋਇਆ ਪਿਆ
ਗਰਮੀ ਦਾ ਹਾਲੇ ਬੁਰਾ
ਵਧੀਆ ਨਿਕਲਦਾ ਪਿਆ ਜੀ, ਜਿਵੇਂ ਹੁਨ ਚੱਲਦਾ ਪਿਆ ਵਾਹਿਗੁਰੂ ਦਾ, ਨਾਂ ਲੈ, ਕੇ। ਹੰ, ਚਲੋ ਠੀਕ ਹੈ, ਨਾ ਤੁਹਾਨੂੰ ਫੇਰ
ਓਕੇ-ਓਕੇ ਓਕੇ, ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਏ